ਸਤਿ ਸ਼੍ਰੀ ਅਕਾਲ।
ਕਿਵੇਂ ਹੋ ਮੈਮ, ਤੁਸੀਂ
ਵਧੀਆ, ਵਧੀਆ ਤੁਸੀਂ ਦੱਸੋ
ਅਸੀਂ ਵੀ ਮੈਮ, ਬਹੁਤ ਵਧੀਆ ਜੀ। ਕੀ ਕਰ ਰਹੇ ਓ ਮੈਮ, ਤੁਸੀਂ ਹੁਣ ਜੀ।
ਬਸ ਬੈਠੀ ਹਾਂ ਮੈਂ
ਅੱਛਾ ਜੀ, ਅੱਛਾ। ਚਲੋ ਬਹੁਤ ਵਧੀਆ ਗੱਲ ਐ, ਇਹ
ਹਾਂਜੀ।
ਤੇ ਤੁਹਾਡੇ ਸਾਰੇ ਪਰਿਵਾਰ ਦੇ, ਮੈਂਬਰ ਵਧੀਆ ਮੈਮ
ਹਾਂਜੀ, ਹਾਂਜੀ ਸਭ
ਵੈਰੀ ਗੁਡ।
ਹਾਂਜੀ।
ਅਤੇ ਮੈਮ ਅੱਜ ਆਪਾਂ ਗੱਲ ਕਰਾਂਗੇ, ਵਿੰਟਰ ਦੇ ਸੀਜ਼ਨ ਬਾਰੇ
ਓਕੇ।
ਹਾਂਜੀ ‌, ਹਾਂਜੀ। ਮੈਮ, ਤੁਹਾਨੂੰ ਵੈਸੇ ਤਾਂ ਆਪਣੇ ਗਰਮੀ ਸਰਦੀ, ਬਸੰਤ, ਏਦਾਂ ਦੇ ਸਿਸਟਰਮ ਨੇ ਹੇਗੇ।
ਹਾਂਜੀ, ਹਾਂਜੀ
ਤੁਹਾਨੂੰ, ਵੈਸੇ ਕਿਹੜਾ ਵਧੀਆ ਲੱਗਦਾ? ਇਹਨਾਂ ਦੇ ਵਿੱਚੋਂ
ਮੈਨੂੰ, ਵਿੰਟਰ ਸੀਜਨ ਬਹੁਤ ਵਧੀਆ ਲੱਗਦਾ।
ਅੱਛਾ ਜੀ, ਅੱਛਾ। ਇਹ ਤਾਂ ਮੈਮ ਸਾਰਿਆਂ ਨੂੰ ਹੀ ਵਿੰਟਰ ਸੀਜਨ ਬਹੁਤ ਵਧੀਆ ਲੱਗਦਾ ਹੈਗਾ।
ਹਾਂਜੀ।
ਕਿਉਂਕਿ, ਉਸ ਟਾਈਮ ਨਾਲੇ ਤਾਂ ਆਪਾਂ ਫ੍ਰਰੀ ਹੁੰਨੇ ਆਗੇ, ਬਹੁਤ ਜਿਆਦਾ।
ਹਾਂਜੀ, ਹਾਂਜੀ।
ਦੂਜਾ ਜਿਹੜਾ ਹੈਗਾ ਟੈਂਪਰੇਚਰ ਹੈ ਜਿਹੜਾ ਬਹੁਤ ਜ਼ਿਆਦ ਲੋ ਹੁੰਦਾ ਹੈਗਾ ਤਾਂ ਕਰਕੇ ਆਪਾਂ ਨੂੰ ਸਾਰੇ ਘਰ ਦੇ ਵੀ ਕਹਿਣਗੇ ਕਿ ਤੁਸੀਂ ਆਰਾਮ ਕਰੋ।
ਹਾਂਜੀ ਇਹ ਤਾਂ ਹੈ ਹੀ। ਜਿੱਦਾਂ ਗਰਮੀ ਦਨਿਆ ਚ ਨਾ ਖਿੱਝ ਚੜਦੀ ਹੈ, ਕਿ ਕੋਈ ਕੰਮ ਕਰਨ ਨੂੰ ਮਨ ਮਨ ਨ ਕਰਦਾ, ਉੱਠਣ ਦਾ ਵੀ ਮਨ ਨੀ ਕਰਦਾ। ਦਾ ਆਲਸ ਆਉਂਦਾ ਹੈ। ਸਰਦੀਆਂ ਚ ਆਪੇ ਉੱਠ ਜਾਨ ਕਿਆ ਬੰਦੇ
ਹਾਂਜੀ ਹਾਂ, ਕਿਉਂਕਿ ਉਸ ਟਾਈਮ ਜਿਹੜੀ ਰਾਤ ਹੈਗੀ ਉਹ ਬਹੁਤ ਬਡੀ ਹੁੰਦੀ ਹੈ।
ਹਾਂਜੀ-ਹਾਂਜੀ।
ਜਿਹਦੇ ਕਰਕੇ ਆਪਣੀ ਨੀਂਦ ਹੈ ਜਿਹੜੀ ਉਹ ਸਾਰੀ ਪੂਰੀ ਹੋ ਜਾਂਦੀ ਹੈ। ਇਹ ਬਧ ਆਪਾਂ ਗਿਆਰਾਂ ਬਾਰਾਂ ਵਜੇ ਵੀ ਸੋਈਏ ਤਾਂ ਵੀ ਆਪਣੀ ਨੀਂਦ ਪੂਰੀ ਹੋ ਜਾਊਗੀ।
ਹਾਂਜੀ-ਹਾਂਜੀ ਇਹ ਤਾਂ ਹੈ ਹੀ।
ਕਿਉਂਕਿ ਦਿਨ ਬਹੁਤ ਜਲਦੀ ਸ਼ਿਪ ਜਾਂਦਾ ਹੈ।
ਹਾਂਜੀ, ਹਾਂਜੀ-ਹਾਂਜੀ ਇਹ ਤਾਂ ਹੈ ਹੀ।
ਹਾਂਜੀ।
ਮਤਲਬ ਜੇ ਅਸੀਂ ਕਿੱਥੇ ਘੁੰਮਣ ਵੀ ਜਾਣਾ ਹੋਏ, ਗਰਮੀਆਂ ਤੇ ਸੋਚਣਾ ਪੈਂਦਾ ਹਾਏ ਗਰਮੀ ਹੈਗੀ। ਕਿੱਦਾਂ ਜਾਵਾਂਗੇ, ਕਿੱਦਾਂ ਕਰਾਂਗੇ। ਸਰਦੀਆਂ ਚ ਇੰਨਾ ਸੋਚਣਾ ਨੀ ਪੈਂਦਾ।
ਹਾਂਜੀ-ਹਾਂਜੀ। ਕਿਉਂਕਿ ਉਸ ਟਾਈਮ ਜਿਹੜਾ ਮੌਸਮ ਹੈ। ਬਹੁਤ ਵਧੀਆ ਹੁੰਦਾ ਹੈ। ਦਾ
ਹਾਂਜੀ-ਹਾਂਜੀ
ਤੁਸੀਂ ਫਿਰ ਸਰਦੀ ਦੇ ਵਿੱਚ ਕਿੰਨੇ ਵਜੇ ਉੱਠਦੇ ਹੋ ਸਵੇਰੇ ਤੇ ਰਾਤ ਨੂੰ ਕਿੰਨੇ ਵਜੇ ਸੌਦੇ ਹੋ।
ਮੈਂ ਸਰਦੀ ਚ ਉੱਠਦੀ ਹਾਂ, ਵੈਸੇ ਮੈਂ ਗਰਮੀਆਂ ਚ ਤਾਂ ਅੱਠ ਵਜੇ ਉੱਠਦੀ ਹਾਂ ਬਟ ਮੈਂ ਸਰਦੀਆਂ ਚ ਸਾਢੇ ਨੂੰ ਉੱਠਦੀ ਹਾਂ।
ਅੱਛਾ ਜੀ ਤੁਸੀਂ ਬਹੁਤ ਜ਼ਿਆਦਾ ਲੇਟ ਉੱਠਦੇ ਹੋ।
ਸਰਦੀਆਂ ਚ ਫਿਰ ਉੱਠਣ ਦਾ ਮਨ ਹੀ ਕਰਦਾ ਨਾ ਠੰਡਕ ਹੁੰਦੀ ਹੈ।
ਹਾਂਜੀ ਹਾਂ, ਇਹ ਗੱਲ ਤਾਂ ਮੈਮ ਬਿਲਕੁਲ ਹੈਗੀ। ਕਿਉਂਕਿ ਉਸ ਟਾਈਮ ਇਹ ਹੁੰਦਾ ਕਿ ਆਪਾਂ ਰਜਾਈ ਦੇ ਵਿੱਚ ਹੀ ਪਏ ਰਹੀਏ।
ਹਾਂਜੀ-ਹਾਂਜੀ।
ਤੇ ਤੁਹਾਡੇ ਜਿਹੜੇ ਬਾਕੀ ਮੈਂਬਰ ਨੇ ਉਹ ਵੀ ਲੇਟੀ ਉਠ
ਨਹੀਂ-ਨਹੀਂ-ਨਹੀਂ ਮੇਰੀ ਮੰਮਾ ਉੱਠ ਜਾਂਦੇ ਨੇ ਛੇ ਵਜੇ ਉੱਠ ਜਾਂਦੇ ਆ
ਅੱਛਾ ਜੀ, ਅੱਛਾ।
ਸੱਤ ਵਜੇ ਤੇ ਮੇਰੇ ਪਾਪਾ ਪੰਜ ਵਜੇ ਉੱਠ ਜਾਂਦੇ ਨੇ।
ਅੱਛਾ ਉਹ ਤਾਂ ਬਹੁਤ ਜਲਦੀ ਉੱਠ ਜਾਂਦੇ ਨੇ। ਉਸ ਟਾਈਮ ਦਾ ਬਹੁਤ ਜ਼ਿਆਦਾ ਹਨੇਰਾ ਹੁੰਦਾ ਗਾ।
ਉਹ ਫੇਰ ਨਾ ਸਵੇਰੇ- ਸਵੇਰੇ ਘਰ ਦੇ ਕੰਮ ਕਰ ਲੈਂਦੇ ਆ ਨਾ ਕਿ ਬਈ ਮਤਲਬ ਅੱਗੇ ਜਾ ਕੇ ਫਰੀ ਹੋਈ ਹੈ ਫਿਰ ਅਸੀਂ ਦੁਪਹਿਰ ਚ
ਹਾਂਜੀ ਹਾਂ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਕੰਮ ਨਿਬੇੜ ਕੇ ਦੁਬਾਰਾ ਹੀ ਆਪਣੇ ਕੰਬਲ ਰਜਾਈ ਦੇ ਵਿੱਚ ਬੈਠ ਜਾਈਏ, ਕਿਉਂਕਿ ਉਹ ਅਲੱਗ ਹੀ ਨਜ਼ਾਰ ਰਾ ਹੁੰਦਾ ਹੈਗਾ ਰਜਾਈ ਦੇ ਵਿੱਚ ਬੈਠਣ ਦਾ।
ਹਾਂਜੀ ਨਾਲ ਮੂਵੀ ਚਲਾਓ ਤੁਸੀਂ ਆਪਣੀ ਖਾਓ।
ਹਾਂਜੀ -ਹਾਂਜੀ। ਜੀ ਬਹੁਤ ਵਧੀਆ ਜੀ। ਕਿਉਂਕਿ ਉਸ ਟਾਈਮ ਤਾਂ ਜਿਹੜੇ ਆਪ ਆਪਣੇ ਮੰਮੀ ਨੇਗੇ ਉਹ ਖਾਣਾ ਹੀ ਤਿਆਰ ਕਰ ਦਿੰਦੇ ਨੇਗੇ। ਕਹਿਣਗੇ ਕਿ ਹੁਣ ਤਾਂ ਕਿਹੜਾ ਗਰਮੀ ਲੱਗ ਦੀ ਹੈਗੀ।
ਹੂੰ,
ਉਸ ਟਾਈਮ ਕੰਮ ਵੀ ਬਹੁਤ ਥੋੜ੍ਹਾ ਹੁੰਦਾ ਗਾ।
ਤੇ ਸਰਦੀਆਂ ਚ ਵੀ ਨਾ ਮਤਲਬ ਏਦਾਂ ਹੁੰਦਾ ਐ।
ਹਾਂਜੀ,
ਚ ਵੀ ਮਜ਼ਾ ਆਂਦਾ ਤੇ ਕੰਮ ਕਰਨ ਚ ਵੀ ਮਜ਼ਾ ਆਂਦਾ।
ਹਾਂਜੀ ਈਵਨ ਦੋ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈਗਾ।
ਕਿਉਂਕਿ ਗਰਮ- ਗਰਮ ਚੀਜ਼ ਖਾਣ ਨੂੰ ਮਿਲਦੀ ਐ।
ਬਹੁਤ ਕਿਉਂ ਕਿ ਮੈਨੂੰ ਤਾਂ ਗਰਮ ਅਹ ਸਰ ਸਰਦੀ ਦੇ ਵਿੱਚ ਨਾ ਖੀਰ ਪੂੜੇ ਗਰਮ -ਗਰਮ ਇੰਨੇ ਸਵਾਦ ਲੱਗਦੇ ਨੇਗੇ ਜਿੰਨੇ ਵੀ ਕਹਿ ਦੋ ਤੁਸੀਂ।
ਉਹ ਤਾਂ ਹੈ ਹੀ।
ਦੂਜਾ ਫਿਰ ਗਰਮ ਰੋਟੀ ਵੀ ਬਹੁਤ ਸਵਾਦ ਲੱਗਦੀ ਹੈਗੀ। ਕਿਉਂਕਿ ਜਦੋਂ ਤੁਰੰਤ ਬਣੀ ਹੁੰਦੀ ਹੈਗੀ।
ਹਾਂਜੀ -ਹਾਂਜੀ।
ਦੂਜਾ ਤੁਹਾਡੇ ਆਲੀ ਗੱਲ ਹੈ ਕਿ ਸਰਦੀ ਦੇ ਵਿੱਚ ਜੇ ਆਪਾਂ ਨੇ ਕਿਤੇ ਵੀ ਘੁੰਮਣ ਜਾਣਾ ਗਾ ਜਿੱਥੇ ਸਨੋਹ ਪੈਂਦੀ ਐ
ਹਾਂਜੀ ਤੇ ਨਾਲ ਸਰਦੀਆਂ ਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੁੰਦੀ ਏ।
ਉਹ ਤਾਂ ਜੀ ਬਹੁਤ ਜ਼ਿਆਦਾ ਬੈਸਟ ਹੈਗੀ ਆਪ ਆਪਣੇ ਉਹ ਤਾਂ ਪੰਜਾਬੀਆਂ ਦੀ ਲਾ ਲਓ ਵੀ ਤੁਸੀਂ ਇੱਕ ਸ਼ਾਨ ਹੈਂਗੀ।
ਹਾਂਜੀ ਅੱਧੇ ਤੋਂ ਜ਼ਿਆਦਾ ਟਾਈਮ ਤਾਂ ਸਾਡੇ ਘਰ ਉਹੀ ਚੀਜ਼ ਬਣਦੀ ਹੈ ਕਿਉਂਕਿ ਜਦੋਂ ਸਰਦੀਆਂ ਹੁੰਦੀਆਂ ਮਨ ਕਰਦਾ। ਖਾਣ ਨੂੰ ਗਰਮ ਗਰਮ ਘਿਓ ਪਾਇਆ ਹੋਵੇ।
ਹਾਂਜੀ ਹਾਂ। ਕਿਉਂਕਿ ਸਰਦੀਆਂ ਦੇ ਵਿੱਚ ਤਾਂ ਜਿਹੜੇ ਸਾਰੇ ਪੰਜਾਬੀ ਲੋਕ ਨੇ ਗੇ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ।
ਹਾਂਜੀ ਹਾਂਜੀ ਕੁੱਛ ਏਦਾਂ ਵੀ ਹੈ ਕਿ ਗਰਮੀਆਂ ਚ ਨਾ ਸਬਜ਼ੀਆਂ ਵੀ। ਘੱਟ ਆਉਂਦੀਆਂ ਨੇ ਪਿੱਛੋਂ। ਸਰਦੀਆਂ ਚ ਬਹੁਤ ਸਬਜ਼ੀਆਂ ਨੇ ਬਣਾਉਣ ਲਈ।
ਹਾਂਜੀ ਹਾਂ ਕਿਉਂਕਿ ਮੈਮ ਗਾਜਰ ਹੋ ਗਈ। ਮਟਰ। ਸਾਗ ਸਾਗ ਤਾਂ ਹਰ ਇੱਕ ਘਰ ਦੇ ਵਿੱਚ ਮੁੱਕਦਾ ਹੀ ਨਹੀਂ ਹੈਗਾ ਹੈ।
ਹਾਂਜੀ।
ਇਹ ਤਾਂ ਬਹੁਤ ਕੋਮਨ ਜੀ ਗੱਲ ਹੈ ਵੀ ਲਾ ਲਓ ਪੰਜਾਬੀ ਇਹ ਨੂੰ ਖਾ ਕੇ ਬਹੁਤ ਜ਼ਿਆਦਾ ਖ਼ੁਸ਼ ਨੇ ਗੇ।
ਹਾਂਜੀ ਹਾਂਜੀ।
ਇਵਨ ਦੋ ਹੁਣ ਆਪਾਂ ਕਿਸੇ ਰੈਸਟੋਰੈਂਟ ਜਾਂ ਕਿਤੇ ਹੋਰ ਜਾਣੇ ਆ ਖਾਣ ਦੇ ਲਈ ਉਥੇ ਵੀ ਸਾਗ ਦੀ ਪ੍ਰੈਫਰਸ ਹੁੰਦੀ ਆ ਆਪਣੇ ਲਈ।
ਬਟ ਘਰ ਵਰਗੀ ਰੀਸ ਕਿੱਥੇ ਵੀ ਨਹੀਂ ਹੈਗੀ ਸਾਗ ਦੀ।
ਹਾਂਜੀ। ਜੀ ਹਾਂ ਇਹ ਗੱਲ ਤਾਂ ਹੈ ਬਿਲਕੁਲ ਹੈ। ਅੱਛਾ ਜੀ। ਅਸੀਂ ਵੀ ਘਰ ਹੀ ਬਣਾਉਣੇ ਆ ਮੈਂ ਬਟ। ਬਟ ਸਾਗ ਦੇ ਵਿੱਚ ਮੱਖਣੀ ਪਾ ਕੇ ਖਾਣੀ ਆਂਗੀ।
ਅੱਛਾ ਅੱਛਾ।
ਮੈਨੂੰ ਉਹ ਬਹੁਤ ਟੇਸਟੀ ਲੱਗਦਾ ਹੈਗਾ।
ਚਲੋ ਵਧੀਆ ਹੈਗਾ।
ਤੁਹਾਡੇ ਜਿਹੜੇ ਬ੍ਰਦਰ ਸਿਸਟਰ ਹਾਂਜੀ ਉਹ ਵੀ ਖਾ ਲੈਂਦੇ। ਨੇਗੇ ਸਾਗ।
ਹਾਂਜੀ ਹਾਂਜੀ। ਹਾਂਜੀ ਹਾਂਜੀ।
ਅੱਛਾ। ਸਾਰਿਆਂ ਨੂੰ ਹੀ ਵਧੀਆ ਲੱਗਦਾ ਹੈ ਇਹ ਤਾਂ ਬਹੁਤ ਜ਼ਿਆਦਾ ਹੀ।
ਹੂੰ ਸਭ ਤੋਂ ਵਧੀਆ ਲੱਗਦਾ ਹੈ ਬਟ ਮੈਨੂੰ ਜ਼ਿਆਦਾ। ਅਗਰ ਮੈਂ ਜਿੱਦਾਂ ਸਾਗ ਬਣਿਆ ਮੈਂ ਇੱਕ ਹੀ ਖਾਉਂਗੀ ਮੱਕੀ ਦੀ ਰੋਟੀ ਮੈਨੂੰ। ਉਹ ਜਿਆਦਾ ਨਾ ਮਤਲਬ ਜਿੱਦਾਂ ਸਿੰਪਲ ਰੋਟੀ ਹੁੰਦੀ ਹੈ ਨਾ।
ਹਾਂਜੀ ਹਾਂਜੀ।
ਇਹ ਤਾ ਸਹੀ ਗੱਲ ਏ ਮੈਮ, ਕਿਉਂਕਿ ਉਹ ਥੋੜਾ ਜਿਹਾ ਨਾ ਹੈਵੀ ਹੋ ਜਾਂਦਾ ਹੈ।
ਹਾਂਜੀ, ਹੈਵੀ ਹੁੰਦਾ ਏ ਤੇ ਮਤਲਬ ਕੁੱਛ ਖਾਨ ਨੂੰ, ਮਤਲਬ ਇੱਕ ਤਾਂ ਚਲੋ ਬੰਦਾ ਖਾ ਲਏ, ਜੇ ਦੂਜੀ ਵਾਰ ਪਹਿਲਾਂ ਸੋਚੇ
ਹਾਂਜੀ
ਹਾਂ ਯਹਾਂ ਜਿਆਦਾ ਹੈਵੀ ਇਸ ਕਰਕੇ ਹੋਈ ਪਈ ਏ, ਕਿ ਬਈ ਸਿੰਪਲ
ਹਾਂਜੀ ਹਾਂ, ਕਿਉਂਕਿ ਉਹ ਡਾਇਜੇਸਟ ਬਹੁਤ ਤਾਂ ਓਹ ਔਖੀ ਤਰਾਹ ਹੁੰਦਾ ਹੈਗਾ।
ਹਾਂਜੀ
ਦੂਜਾ ਇਹ ਹੈ ਕਿ, ਸਰਦੀ ਦੇ ਮੌਸਮ ਦੇ ਵਿੱਚ
ਕੁਛ ਜਿਆਦਾ ਖਾਣ ਪੀਣ
ਹਾਂਜੀ-ਹਾਂਜੀ।
ਹਾਂਜੀ।
ਇਹ ਵੀ ਹੈ ਨਾ ਸਰਦੀ ਦੇ ਮੌਸਮ ਵਿੱਚ ਮੈਰਿਜ ਫੰਕਸ਼ਨ ਨੇ ਜਿਹੜੇ, ਬਹੁਤ ਹੁੰਦੇ ਨੇਂ। ਜਿਹਨਾਂ ਨੂੰ ਆਪਾਂ ਨੂੰ ਅਟੈਂਡ ਕਰਨ ਦੇ ਵਿੱਚ ਬਹੁਤ ਜਿਆਦਾ ਮਜਾ ਆਉਂਦਾ ਹੈਗਾ। ਮੈਨੂੰ ਨਾ ਜਿਹੜਾ ਵੀ ਵਿਆਹ ਵਾਲਾ ਫੰਕਸ਼ਨ ਹੁੰਦਾ ਹੈਗਾ। ਬਹੁਤ ਜਿਆਦਾ ਵਧੀਆ ਲੱਗਦਾ ਹੈਗਾ, ਕਿਉਂਕਿ ਉਥੇ ਰੈਡੀ ਹੋ ਵਿਆਹ ਦੇ ਫੰਕਸ਼ਨ ਦੇ ਵਿੱਚ।
ਹਾਂਜੀ-ਹਾਂਜੀ।
ਜਿਹਦੇ ਕਰਕੇ ਬਹੁਤ ਇੰਜੋਏਮੈਂਟ ਹੁੰਦਾ ਹੈਗਾ, ਡੀ ਜੇ ਸਿਸਟਮ ਹੁੰਦਾ ਹੈਗਾ। ਤੇ ਅਲੱਗ-ਅਲੱਗ ਪਾਰਟੀਜ ਵੀ ਆਉਂਦੀ ਆਂ ਨੇ ਕਿ ਦੇਖੋ ਆਪਾਂ ਨੂੰ।
ਹਾਂਜੀ-ਹਾਂਜੀ ਇਹ ਤਾ ਹੈ ਹੀ।
ਮੌਸਮ ਠੰਡਾ ਹੋਣ ਦੇ ਕਾਰਨ ਸਾਰੇ ਸਰਦੀ ਨੂੰ ਹੀ ਪ੍ਰੈਫਰੈਂਸ ਦਿੰਦੇ ਨੇਗੇ, ਹਰੇਕ। ਫੰਕਸ਼ਨ ਦੇ ਲਈ।
ਕਈ ਮਤਲਬ ਇਹਦਾਂ ਵੀ ਕਰਦੇ ਐਂ। ਕੀ ਜਿੱਹਦਾਂ ਪਹਿਲੇ ਸਭ ਨੇ ਸ਼ੋਸਲ ਚ ਹੁੰਦਾ ਏ ਕਿ ਬਈ, ਨਹੀਂ ਹਲੇ ਵਿਆਹ ਕਰਾਉਣਾ ਏ। ਤਾਂ ਜੂਨ ਚ ਜੁਲਾਈ ਚ ਈ, ਬਟ ਨਹੀਂ ਉਹ ਕਹਿੰਦੇ ਕਿ, ਸਰਦੀਆਂ ਚ ਹੀ ਕਰਾਓ ਵਧੀਆ ਹੁੰਦਾ ਏ। ਇੱਕ ਤਾਂ ਕੁੜੀਆਂ ਦੇ ਤਾਂ ਮੇਕ ਅਪ ਵੀ ਖਰਾਬ ਹੋ ਜਾਂਦਾ ਏ ਗਰਮੀ
ਬਹੁਤ ਮੈਮ ਬਹੁਤ, ਕਿਉਂਕਿ ਪਸੀਨਾ ਇੱਕ ਸੈਕਿੰਡ ਬਾਦ ਹੀ ਪੂਰਾ ਭਿੱਜ ਜਾਨੇ ਹੈਗੇ ਆਪਾਂ, ਟੈਂਪਰੇਚਰ ਹੀ ਇਹਨਾਂ ਹਾਈ ਹੁੰਦਾ ਹੈ।
ਹਾਂਜੀ-ਹਾਂਜੀ।
ਜਿਹੜੇ ਹੁਣ ਆਪਣੇ ਪਾਰਲਰ ਵਗੈਰਾ ਚ ਪੈਸੇ ਲੱਗੇ ਹੁੰਦੇ ਨੇ, ਉਹ ਤਾਂ ਜਮਾਂ ਹੀ
ਹੂੰ, ਕੁਛ ਇਹ ਵੀ ਹੁੰਦਾ ਏ ਨਾ, ਮਤਲਬ ਕੁੜੀਆਂ ਜਿੱਹਦਾਂ ਰਹਿਦੀਆਂ ਕਿ ਬਈ ਪੈਲੇ ਤੇ ਬਹੁਤ ਠੰਢ ਲੱਗ ਰਹੀ ਆ, ਘਰੇ ਤਾ ਬਹੁਤ ਜਿਆਦਾ, ਮੰਮੀ ਕੰਮ ਵੀ ਨੀ ਹੋਣਾ ਮੇਰੇ ਤੋ ਬਹੁਤ ਜਿਆਦਾ ਠੰਢ ਲੱਗ ਤਾਂ ਇਹ ਵਿਆਹ ਦਾ ਕੰਮ ਸੁਨਿਆ ਪਰਸ। ਸਲੀਪ ਬਣੇੈਲ। ਡੂੰਘੇ ਪਾਣੀ ਹੈ।
ਹਾਂਜੀ ਹਾਂ ਫਿਰ ਸਾਰੀਆਂ ਤਿਆਰੀਆਂ ਸ਼ੁਰੂ ਕਰ ਦੇ ਨੇ। ਆਪਾਂ ਨੂੰ ਈਵਨ ਦੋ ਵਿਆਹ ਵਾਲੇ ਦਿਨ ਠੰਢ ਵੀ ਨਹੀਂ ਲੱਗਦੀ ਹੈਗੀ।
ਫੇਰ ਨੀ ਲੱਗਦੀ। ਫਿਰ ਘਰੇ ਆ ਕੇ ਪਤਾ ਚੱਲ।
ਇਹ ਤੁਹਾਡੀ ਗੱਲ ਹੈਗੀ ਹੈ ਕਿ ਆਪਾਂ ਨੂੰ ਘਰੇ ਕੰਮ ਕਰਨ ਨੂੰ ਕਹਿ ਦੇਣ ਆਪਾਂ ਕਹਿੰਦੇ ਬਹੁਤ ਠੰਡ ਹੈਗੀ ਆਪਾਂ ਨੀ ਅੱਜ ਇਹ ਕੰਮ ਕਰਦੇ ਹੈਗੇ ਜੇ ਅਚਾਨਕ ਹੀ ਆਪਾਂ ਨੂੰ ਕਿਤੇ ਜਾ ਵੀ ਪੈ ਜਾ ਤਾਂ ਉਸ ਟਾਈਮ ਵੀ ਲੱਗਦਾ ਵੀ ਚਲੋ ਜਾ ਆਉਣੇ ਆਗੇ। ਇਜਵਾਏ ਹੋਊਗਾ।
ਹੈਲੋ।
ਹਾਂਜੀ ਹਾਂਜੀ ਮੈਮ।
ਹੈਲੋ।
ਹਾਂਜੀ ਮੈਮ ਬੋਲ ਰਹੇ ਹਾਂ ਜੀ। ਸਰਦੀ ਦੇ ਮੌਸਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਜੋਏ ਹੁੰਦਾ ਗਾ। ਤੇ ਤੁਸੀਂ ਵੀ ਬਹੁਤ ਇੰਜੋਏ ਕਰਦੇ ਹੋਣੇ ਸਰਦੀ ਦੇ ਮੌਸਮ। ਮੌਸਮ ਦੇ ਵਿੱਚ ਹਾਂਜੀ ਮੈਂ ਮਾਰੀ ਆ ਜੀ। ਹਾਂਜੀ ਮੈਮ। ਮਾਰੀ ਹੈ ਜੀ ਆਵਾਜ਼ ਤਾਂਈ। ਅੱਛਾ ਤੁਹਾਡੇ ਕਣੀ ਨਾ ਕੋਈ ਸ਼ਾਇਦ ਨੈਟਵਰਕ ਪ੍ਰੋਬਲਮ ਆ ਗੀ ਤਾਂ ਕਰਕੇ ਉਹ ਰੁਕ ਜਾਂਦੀ ਹੈ ਜੀ।
ਅੱਛਾ ਅੱਛਾ।
ਥੋੜਾ ਤੁਸੀਂ ਨਾ ਜਿੱਥੇ ਸਿਗਨਲ ਹੈਗਾ ਉਹਦੀ। ਸਾਈਡ ਹੋਜੋ।
ਹਾਂਜੀ ਮੈਂ ਕਹਿ ਰਹੀ ਸੀ ਕਿ ਦਸ ਮਿੰਟ ਨਾ ਹੋਣ ਵਾਲੇ ਹੈ ਤੇ ਮੈਂ ਤੁਹਾਨੂੰ ਫੋਨ ਕਰਦੀ ਹਾਂ ਹੁਣ ਠੀਕ ਹੈ?
ਹਾਂਜੀ ਹਾਂ ਮੈਮ ਕੋਈ ਗੱਲ ਨਹੀਂ ਤੁਸੀਂ ਕਰਲੋ ਮੈਂ। ਫ੍ਰੀ ਆਂਗੀ।
ਠੀਕ ਹੈ ਠੀਕ।
ਹਾਂਜੀ।